ਹਾਂਜੀ ਭਾਜੀ ਸਤਸ਼੍ਰੀ ਅਕਾਲ। ਵਧੀਆ ਜੀ ਵਧੀਆ, ਤੁਸੀਂ ਦੱਸੋ?
ਵਧੀਆ, ਕੀ ਗੱਲ ਹੈੰਗ ਹੋ ਰਿਹਾ ਕੀ?
ਹਾਂ, ਫੋਨ ਹੈੰਗ ਹੋ ਗਿਆ ਸੀ।
ਹਾਂ, ਅੱਛਾ ਪਹਿਲੇ, ਤੁਹਾਡੀ ਆਵਾਜ਼ ਆ ਰਹੀ ਸੀ। ਜਦੋਂ ਪਹਿਲੇ ਚੁੱਕਿਆ।
ਪਤਾ ਨੀ ਕੀ ਹੋਇਆ ਮੈਂ ਫਿਰ ਉੱਪਰ ਆਪਸ਼ਨ ਆ ਰਿਹਾ ਸੀ ਮੈਂ ਦੱਸ ਕਰਿਆ ਫਿਰ ਕੱਟੀ ਗਿਆ ਆਪਣੇ ਆਪ।
ਡੇਢ ਮਿੰਟ ਡੇਢ ਮਿੰਟ ਤੱਕ, ਚੱਲਦੀ ਪਈ ਸੀ ਕਾਲ, ਆਵਾਜ਼ ਆ ਰਹੀ ਸੀ, ਤੁਹਾਡੀ।
ਇੱਕ ਮਿੰਟ ਤੁਹਾਡੇ ਮੈਸੇਜ ਆਉਣ ਲੱਗੇ ਸੀ, ਕਿ ਵੀ ਦੂਜੇ ' ਆ ਰਹੇ ਸੀ। ਇੱਦਾਂ ' ਫੋਨ ਐਂ ਹੋ ਗਿਆ ਥੋੜ੍ਹਾ।
ਅੱਛਾ।
ਦੋ ਕੋਲਾ ਮੇਰੀ ਇੱਕ ਪਤਾ ਨੀ ਇੱਕ ਮੈਂ ਮਿਲਾਈ ਤੇ ਚੁੱਕਿਆ ਨਹੀਂ, ਉਹ ਜੀਰੋ ਲੱਗ ਗਿਆ। ਉਹਦਾ ਉਹਦਾ ਨਹੀਂ ਕਿਉ?
ਹਾਂ, ਵਧੀਆ ਈ ਹੋਣਾ, ਚਲੋ, ਹੋਰ ਖਾਣਾ ਖਾ ਲਿਆ?
ਹਾਂਜੀ-ਹਾਂਜੀ, ਖਾ ਲਿਆ, ਤੁਸੀਂ ਦੱਸੋ?
ਕੀ ਬਣਾਇਆ ਜੀ ਅੱਜ।
ਅੱਜ ਫੇਰ, ਹੁਣ ਕੀ ਖਾਧਾ ਆ? ਮੈਂ ਖਾਧੀ ਸੀ ਅਰਬੀ।
ਅੱਛਾ ਜੀ ਅੱਛਾ।
ਹੂੰ ਪਤਾ ਅ ਅਰਬੀ।
ਹਾਂਜੀ ਹਾਂਜੀ।
ਤੁਸੀਂ ਕੀ ਖਾਧਾ?
ਅਸੀਂ ਖਾਦੈ ਪਨੀਰ ਦੀ ਭੁਰਜੀ ਤੇ ਨਾਲ ਪਰਾਂਠੀਆਂ।
ਮੱਖਣ ਲਾ ਕੇ। ਹੋਰ ਕੀ, ਕਰ ਰਹੇ ਹੋ?
ਬਸ, ਫ੍ਰੀ ਸੀ। ਮੈਂ ਕਿਹਾ, ਹਾਲ-ਚਾਲ ਪੁੱਛ ਲਈਏ, ਫਿਰ ਤੋਂ।
ਹਾਂਜੀ -ਹਾਂਜੀ। ਹੁਣ ਟਾਈਮ ਮਿਲਿਆ, ਦੱਸਿਆ ਸੀ ਤੁਹਾਨੂੰ।
ਹਾਂ- ਹਾਂ ਦੱਸਿਆ ਸੀ, ਕੋਈ ਨੀ -ਕੋਈ ਨੀ।
ਹੋਰ ਸੁਣਾਓ।
ਹੋਰ, ਕ੍ਰਿਕਟ ਨੀ ਖੇਲਣ ਗਏ?
ਨਾਂ, ਕੋਈ ਗੱਲ ਕੀਤੀ। ਫਿਰ ਜਾਂ ਕੋਈ ਪ੍ਰੋਗਰਾਮ ਹੈਗਾ,, ਵੈਸੇ ਜਾਵਾਂਗੇ ਸਾਰੇ।
ਅੱਛਾ -ਅੱਛਾ।
ਹਾਂਜੀ, ਹੋਰ।
ਚਲੋ, ਵਧੀਆ। ਖੇਡਣਾ ਚਾਹੀਦਾ, ਕ੍ਰਿਕਟ ਵੀ।
ਹਾਂਜੀ -ਹਾਂਜੀ, ਉਹ ਦਸ ਦਿਨ ਹੋਗੇ ਨੇ ਗਏਂ ਨੀ, ਤੇ ਹਾਂਜੀ
ਅੱਛਾ। ਮੈਂ ਕੀ ਕਰ ਦੇ ਹੋ, ਕ੍ਰਿਕਟ ਚ ਬੈਟਿੰਗ ਹੋਣੀ?
ਬੈਟਿੰਗ ਵਧੀਆ ਕਰਦਾ ਬੋਲਿੰਗ ਤੇ ਮੈਨੂੰ ਆਂਦੀ ਨੀ ਜਿਆਦਾ। ਤੁਸੀਂ ਗੱਲ ਬੇਟਾ
ਅੱਛਾ।
ਹਾਂ, ਮੈਨੂੰ ਵੀ ਬੜਾ ਪਸੰਦ ਏ। ਉੱਥੇ, ਆਵਾਗਾ ਨਾ ਇਕੱਠੇ ਮੈਂ, ਦੋਨੋਂ ਕਰ ਲੈਂਦਾ। ਹਾਂ -ਹਾਂ ਚੱਲਾਂਗੇ। ਪੱਕਾ- ਪੱਕਾ।
ਕੋਈ ਨਹੀਂ।
ਹਮ।
ਹੋਰ, ਦੱਸੋ?
ਅੱਛਾ, ਬੈਟਿੰਗ ਕਰਦੇ ਹੋ ਤੁਸੀਂ।
ਹਾਂਜੀ- ਹਾਂਜੀ ਬੈਟਿੰਗ ਆਤੀ ਹੈ, ਥੋੜੀ ਜਿਹੀ। ਬੋਲਿੰਗ ਨਹੀਂ, ਆਉਦੀ ਮੈਨੂੰ।
ਤੇ, ਲਾਸਟ ਟਾਈਮ ਕਦੋਂ ਗਏ ਸੀ?
ਲਾਸਟ, ਟਾਈਮ ਗਏ ਸੀ ਆਪਾਂ ਸਤਰਾਂ, ਤਰੀਕ ਨੂੰ ਗਏ ਸੀ ਸ਼ਾਇਦ।
ਅੱਛਾ, ਬੜੀ ਵਾਰ ਲਗੱਏ। ਮੈਂ ਕਿਹਾ ਬੜੀ -ਬੜੀ ਵਾਰ ਲਗਈਂ ਸੀ ਤੁਸਾਂ।
ਹਾਂਜੀ-ਹਾਂਜੀ, ਉਸ ਤੋਂ ਬਾਅਦ ਗੈਸਟ ਆ ਗਏ ਸੀ ਘਰ।
ਅੱਛਾ।
ਉਹਨਾਂ ਨਾਲ ਵੀ ਸੀ ਹੋ ਗ ਤੇ ਫੇਰ ਹ
ਅੱਛਾ-ਅੱਛਾ, ਅਸੀਂ ਵੀ ਹਰ ਸੰਡੇ ਜਾਂਦੇ ਸੀਗੇ ਖੇਲਣ ਹੁਣ ਦੋਸਤ ਵੀ ਨਹੀਂ ਫਰੀ ਹੁੰਦੇ, ਦੋਸ- ਦੋਸ ਜਾਂਦੇ ਸੀ ਹਰ ਸੰਡੇ। ਹੁਣ ਤਾਂ ਸੰਡੇ ਨੂੰ ਵੀ ਨਹੀਂ ਫਰੀ ਹੁੰਦੇ ਕਈ ਲੋਕ ਜਾ ਈ ਨੀ ਪਾਂਦੇ ਐਥੇ।
ਤੇ ਗੱਲ ਹੈ ਬਸ
ਹਮ ਤੁਸੀਂ ਦੱਸਣਾ। ਕਦੀ ਪਲੈਨ ਬਣਿਆ ਤਾ ਤੁਹਾਡੇ ਨਾਲ ਚੱਲਾਂਗਾ।
ਕੋਈ ਨ ਜੀ। ਮੈਂ ਦੱਸ ਦਾਗਾ ਤੁਹਾਨੂੰ। ਕੱਲ ਚੱਲੋ ਮੇਰੇ ਤੇਰਪੋ।
ਕੱਲ੍ਹ?
ਹਾਂਜੀ
ਕੱਲ੍ਹ ਕੱਲ੍ਹ ਤੇ ਸਰ ਮੈਂ ਬਾਰਾਂ ਹਾਂ। ਦੋ ਤਿੰਨ ਦਿਨ ਤਕ ਕਵਾਂਗਾ। ਫਿਰ ਅਗਲੀ ਵਾਰ ਚੱਲਾਂ ਜੋ ਜੋ, ਹਾਂ ਅਗਲੇ ਸੰਡੇ ਕੋਈ
ਅੱਛ
ਹੋਰ?
ਬਸ। ਵਧੀਆ, ਗਰਮੀ ਬੜੀ ਹੋਈ ਪਈ ਬਾਹਰ।
ਗਰਮੀ ਬਹੁਤ ਹੈ ਭਾਈ।
ਭੂਆ ਲਾਈਟ ਨੀ ਗਈ ਅੱਜ।
ਏ ਸੀ ਬਿਣਾਂ?
ਨਾ ਬਿਲਕੁਲ। ਹਾਂਜੀ। ਹਾਂ, ਅਜ ਹੋਈ ਸੀ ਸਵੇਰੇ ਥੋੜ੍ਹੀ ਬਹੁਤ। ਹੋਰ ਉਮਸ ਹੋ ਗਈ ਏ ਬਰਸਾਤ ਨਾਲ ਤੇ।
ਹਾਂਅ, ਇਹੀ ਹੁੰਦਾ ਹਰ ਵਾਰ ਬਾਰਿਸ਼ ਹੋਏ ਨਾ ਹੋਰ ਉਮਸ ਹੋ ਜਾਂਦੀ ਹੈ।
ਜਾ ਨਹਾਓ। ਗਿਆ ਸੀ ਨਾ ਕਿਧੇ?
ਅੱਛਾ ਹਾਂ
ਤੇ ਈਕ ਮੈਂ ਫੋਨ ਕੀਤਾ ਸੀ ਘਰ ਨੂੰ ਫਿਰ, ਕ ਦੱਸ ਰਾਹੇ ਸੀ ਬਰਸਾਤ ਆਈਏ, ਹੁਣ ਆਇਆ ਤੇ ਹੋਰ ਰੂਮਸ ਹੋਈ ਪਈ ਹੈ ਗਰਮੀ
ਬੁੜੀ। ਬਰਸਾਤ ਤੋਂ ਬਾਅਦ ਤੇ। ਹੋਰ ਬੁਰਾ ਹਾਲ ਕਰ ਦਿੱਤੇ ਨੇ।
ਹਾਂਜੀ ਹਾਂਜੀ।
ਹਮ। ਬਸ। ਘੁੰਮਣ ਨੀ ਗੇ ਇੱਧਰ।
ਘੁੰਮਨ ਹੂਣੇਂ ਆ। ਛੁੱਟੀਆਂ ਖਤਮ ਹੋਣ ਲੱਗੀਆਂ ਠੀਕ ਹੈ ਜੀ।
ਅੱਛਾ ਬਈ। ਜਾਣਾ ਚਾਹੀਦਾ। ਪੂਰੀ ਛੁੱਟੀਆ ਨਹੀਂ ਗਏ ਪੂਰੀ ਛੁਟੀਆਂ ਨਹੀਂ ਗਏ ਕੀ ਘੁੰਮਣ?
ਤਿੰਨ ਜਗ੍ਹਾ ਹੋ ਆਆਂ ਵੇਸੇ।
ਅੱਛਾ -ਅੱਛਾ।
ਦਿੱਲੀ, ਵਗੈਰਾ ਗਿਆ ਸੀ।
ਅੱਛਾ। ਓ ਮੈਂ ਵੀ ਇੱਕ ਜਗ੍ਹਾ ਗਿਆ ਸੀ ਅੰਮ੍ਰਿਤਸਰ ਗਿਆ ਸੀ ਹੁਣ ਦੂਜੀ ਜਗ੍ਹਾ ਹੇਦਾ ਬਾਹਰ।
ਹੁਣ ਪ੍ਰੋਗਰਾਮ ਬਣ ਰਿਹਾ ਅੰਮ੍ਰਿਤਸਰ ਦਾ। ਪਰ ਗਰਮੀ ਕਾਰਨ ਅਸੀਂ ਜਾ ਵੀ ਨਹੀਂ ਰਹੇ। ਗਰਮੀ ਬੜੀ ਹੋਈ ਦੀ ਹੈ ਨਾ।
ਨਹੀਂ ਅੰਮ੍ਰਿ- ਅੰਮ੍ਰਿਤਸਰ ਤਾਂ ਸੁਣਿਆਂ ਠੀਕ ਮੌਸਮ। ਬਰਸਾਤ ਆਲਾ ਠੰਡਾ ਮੌਸਮ ਹੋਇਆ ਦਾ ਏ ਅੰਮ੍ਰਿਤਸਰ ਤੇ।
ਫਿਰ ਹੋ ਜਾਂਦੀ ਹੈ ਨਾ।
ਅੱਛਾ। ਨਹੀਂ ਅ ਦੋ ਦਿਨ ਪਹਿਲੇ ਪਤਾ ਲੱਗਾ ਸੀ। ਕੋਈ ਗਿਆ ਦਾ ਸੀ ਸਾਡੇ। ਰਿਲੇਟਿਵ ਚ। ਤੇ ਕਹਿੰਦੇ ਠੰਡਾ ਮੌਸਮ ਬੜਾ।
ਚਲੋ ਬਨਾਨੇ ਆ ਪ੍ਰੋਗਰਾਮ ਫਿਰ, ਸ਼ਨੀਵਾਰ ਦਾ ਸ਼ੁੱਕਰਵਾਰ ਦਾ।
ਹਾਂ ਹਾਂ ਹਾਂ ਅਸੀਂ ਤੇ ਗਏ ਸੀ। ਦੋ ਮਹੀਨੇ ਪਹਿਲੇ ਫਰੈਂਡ ਨਾਲ ਗਏ ਸੀ। ਫਿਰ ਇਸ ਮ ਪਿੱਛੇ ਵਸੀ ਪਿਛਲੇ ਵੀਕ ਫਿਰ ਗਏ ਸੀ ਦੋਸਤਾਂ ਨਾਲ। ਹਮ
ਹੋਰ
ਹੋਰ ਬਸ ਵਧੀਆ ਜੀ। ਤੁਸੀਂ ਸੁਣਾਓ।
ਬਸ ਲੰਗ ਰਿਹਾ ਟਾਈਮ।
ਹਮ।
ਹੋਰ ਜਿੰਮ- ਜਿੰਮ ਜਾਂਦੇ ਹੋ ਤੁਸੀਂ?
ਜਿਮ ਜਾਂਦਾ ਸੀ ਮੈਂ, ਛੇ ਮਹੀਨੇ ਛੇ-ਸੱਤ ਮਹੀਨੇ ਹੋਏ ਨੇ ਹਲੇ। ਤੇ ਵਿੱਚ ਇੱਕ- ਇੱਕ ਮਹੀਨਾ ਹੁਣ ਛੋਟ ਗਿਆ।
ਚ ਮੈਂ ਵੀ ਹੁਣ ਸ਼ੁਰੂ ਕਰਾਂਗਾ ਬਸ ਥੋੜੇ ਟਾਈਮ ਬਾਦ।
ਹਾਂ ਵਧੀਆ ਕਰਨੀ ਚਾਹੀਦੀ ਹੈ। ਥੋੜਾ ਸਿਹਤ ਵੱਲ ਵੀ ਧਿਆਨ ਦਓ।
ਤਰ੍ਹਾਂ ਹੀ ਹੁੰਦੀ ਹਾਂਜੀ- ਹਾਂਜੀ ਥੋਡੀ ਡਾਈਟਿੰਗ? ਟੀਗ ਵਗੈਰਾ ਕਰਨੀ ਚਾਹੀਦੀ ਹੈ।
ਹਾਂਜੀ-ਹਾਂਜੀ। ਠੀਕ ਹੋਣਾ ਤੁਹਾਡੇ ਸਰੀਰ ਤੇ ਫੈਟ ਹੀ ਜ਼ਿਆਦਾ ਆ ਠੀਕ- ਠੀਕ ਹੋ।
ਨਹੀਂ ਫੈਟ ਤਾਂ ਹੈਗਾ ਜਿਆਦਾ ਹਮਮ।
ਅੱਛਾ, ਕਿੰਨਾ ਵੇਟ ਤੁਹਾਡਾ?
ਮੇਰਾ ਵੇਟ ਸਿਕਸਟੀ ਫੋਰ ਪਚਾਸੀ ਹੈ ਸ਼ਾਇਦ।
ਤੇ ਹਾਈਟ ਕਿੰਨੀ ਹੈ?
ਹਾਈਟ ਹੋਣੀਏ ਪੰਜ- ਚਾਰ ਪੰਜ- ਪੰਜ। ਦੇ ਮ
ਅੱਛਾ।
ਹਮ,
ਠੀਕ ਮਤਲਬ ਹੈ।
ਫੈਟ ਹੈਗਾ, ਹਾਈਟ ਓਨੀ ਨਹੀਂ ਹੈ, ਫੈਟ ਦੇ ਹਿਸਾਬ ਨਾਲ। ਪਰ ਨਹੀਂ ਐਨਾ ਵੀ ਨ ਲੱਗਦਾ ਕਿ ਬਾਈ ਠੀਕ ਲੱਗਦਾ ਮਤਲਬ ਪਰ ਹਣਾ ਚਾਹੀਦਾ ਥੋੜਾ ਆਲ
ਥੌੜ੍ਹਾ ਜਿਹਾ ਬੱਸ।
ਹਾਂਜੀ।
ਮੈਂ ਕਿਹਾ ਥੋੜ੍ਹਾ ਮਤਲਬ, ਤੁਸੀਂ ਵੇਟ ਘੱਟ ਕਰਨਾ ਹੈ।
ਹਾਂਜੀ-ਹਾਂਜੀ, ਵੇਟ ਥੌੜ੍ਹਾ ਲੋਸ ਹੋਏ ਨਾ, ਫਿਰ ਠੀਕ।
ਹਾਂ ਵੇਟ ਲੋਸ ਤੇ ਮਸਲ ਗੇਨ।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
ਅੱਛਾ, ਚਲੋ ਵਧੀਆ।
ਤੁਹਾਡਾ
ਮੇਰਾ ਅੱਸੀ ਦਾ ਲਗਭਗ ਅੱਸੀ।
ਅੱਛਾ ਜੀ, ਅਤੇ ਹਾਈਟ?
ਹਮ ਹਾਈਟ ਏ ਪੂਰੀ- ਪੂਰੀ ਛੇ ਆ।
ਹਾਂਜੀ, ਤੁਸੀਂ ਤੁਹਾਡੇ ਫੇਰ ਠੀਕ ਹੈਗੇ ਲੰਬੇ ਵੀ ਹੈਗੇ ਥੋੜ੍ਹੇ ਜੇ।
ਹਾਂ- ਹਾਂ ਮੇਰੇ ਪਤਾ ਹੀ ਨਹੀਂ ਚੱਲਦਾ ਏਡਾ ਵੇਟ।
ਹਾਂਜੀ।
ਮੇਰਾ ਫੈਟ ਪਤਾ ਹੀ ਨਹੀਂ ਲੱਗਦਾ ਏਡਾ, ਹਾਈਟ ਕਰਕੇ।
ਹਾਂ ਉਹੀ ਤੇ ਗੱਲਏ।
ਪਤਲਾ ਜਾ ਲੱਗਾਗਾ ਵੀ ਪਤਲਾਜਾ।
ਹਾਂ ਹਾਈਟ ਦੇ ਕਾਰਨ ਕਵਰ ਹੋ ਜਾਂਦਾ ਥੋੜ੍ਹੀ ਬਹੁਤ ਚੀਜ਼ਾਂ।
ਹਾਂ। ਓਈ ਮੇਰੇ ਤੇ ਬੋਤ ਵਾਰ ਸੀ ਐ ਜਦੋਂ ਜਿੰਮ ਸ਼ੁਰੂ ਕਰਨ ਤੋਂ ਪਹਿਲ ਲੇ ਇੱਕੋ ਦਮ ਲੱਗਿਆ ਵਧਾਇਆ ਫਿਰ
ਹਮ।
ਹੋਰ ਦੱਸੋ?
ਬਸ ਕਰਦੇ ਹਾਂ ਅੱ ਇੱਕ ਮਹੀਨੇ ਬਾਅਦ ਜਿੰਮ ਜੁਆਇਨ
ਹਮ ਵਧੀਆ, ਮੇਰੇ ਵੀ ਧਿਆਨ ਫਟਕਾਇਆ ਥੋੜ੍ਹਾ ਹੁਣ ਜਾ ਕੇ ਕਰਾਂਗੇ ਰੁਮਾਲ ਲਾ ਕੇ।
ਹਾਂਜੀ-ਹਾਂਜੀ ਇਹ ਚੀਜ਼ਾਂ ਮਨ ਨਾਲ ਨੀ ਮਨ ਲੱਗੇਗਾ ਨਾ ਤਾਂ ਹੀ ਹੁੰਦਾਏ ਨੀ ਤੇ ਫੇਰ
ਹਾਂ, ਸਹੀ ਗੱਲ ਹੈ ਬਿਲਕੁਲ।
ਹੋਰ।
ਹਮਮਮ, ਵਧੀਆ ਜੀ ਤੁਸੀਂ ਸੁਣਾਓ?
ਵੋ ਉਸ ਪੇ ਤੋ ਨੀ ਕਰ ਰਹਾ, ।
ਮੈਂ ਕਿਹਾ, ਮੈਂ ਉਹ ਕੱਪੜੇ ਵਗੈਰਾ ਖਰੀਦਨੇ ਸੀ। ਮੈਂ ਕਿਹਾ ਔਨਲਾਈਨ ਖਰੀਦਿਏ ਔਫਲਾਈਨ ਖਰੀ ਖਰੀਦੀ ਆ, ਪੁੱਛਣਾ ਸੀ ਮੈਂ ਕਿਹਾ
ਕੱਪੜੇ ਤੇ ਖਰੀਦ ਸਕਦੇ ਔਨਲਾਈਨ। ਬੜੀ ਐਪਾਂ ਹੈਗੀਆਂ ਨੇ।
ਕੱਪੜੇ ਹਾਂ ਮੈਂ ਵੀ ਸੁਨਿਆ ਕੱਪੜੇ ਖ਼ਰੀਦ ਸਕਦੇ ਨੇ। ਬਾਕੀ ਜਿਹੜੀ ਇਲੈਕਟ੍ਰੋਨਿਕ ਹੁੰਦੀ ਆ, ਉਹਦੇ ਚ ਖਤਰਾ ਹਨ ਨਾ।
ਨਾ- ਨਾ ਉਹਦੇ ਚ ਬਹੁਤ ਖ਼ਤਰਾ ਹੈਗਾ ਭਾਜੀ ਦੇਖੋ ਤੁਸੀਂ ਅਹ ਬਾਜ਼ਾਰ ਜਾਓਗੇ, ਅੱਖੋਂ ਵੇਖੀ ਸਮਾਨ ਲਓਗੇ।
ਹਾਂਜੀ- ਹਾਂਜੀ।
ਹਾਂ, ਤੇ ਕੋਈ ਦਿੱਕਤ ਨੀ ਹੁੰਦੀ ਪਾਸੀਂ ਦੁਕਾਨ ਹੈਗੀ ਕੋਈ ਦਿੱਕਤ ਹੋ ਗਈ ਤੇ ਚਲੇ ਵੀ ਜਾ ਸਕਦੇ ਹੋ ਉਹ ਲਾਈਨ ਚ ਵੇਖ। ਖੋ ਇੱਕ ਵਾਰ ਆਉਣਗੇ ਉਹ ਸਮਾਨ ਦੇਣਗੇ ਉਹ ਤੋਂ ਬਾਅਦ ਆਉਣਗੇ ਨਹੀਂ ਆਉਣਗੇ ਗਰੰਟੀ ਹੁੰਦੀ ਨਹੀਂ ਨਾ ਉਹਨਾਂ ਦੀ ਜ਼ਿਆਦਾ।
ਹੂ।
ਹੋਏਗੀ ਵੀ ਤੇ ਬਹੁਤ ਚੱਕਣਗੇ ਨੀ ਬਾਅਦ ਚ, ਰਿਕੁਐਸਟ ਜੋ ਕੰਪਲੇਨ ਵਗੈਰਾ ਹੁੰਦੀ ਹੈ
ਬਿਲਕੁਲ।
। ਤੇ ਇਲੈਕਟ੍ਰੋਨਿਕ, ਤੇ ਵੈਸੇ ਨਾ ਹੀ ਮੰਗਵਾਓ। ਬਾਕੀ ਓ ਆ, ਸ਼ੋਕੱਪ ਹਾਂ ਕੱਪੜੇ- ਕੁੱਪੜੇ ਮੰਗਵਾ ਲਓ, ਉਹਦੀ ਕੋਈ ਟੈਨਸ਼ਨ ਨੀ ਹੈਗੀ। ਉਹ ਤੇ ਹੋ ਜਾਂਦਾਐ ਸਡੰਡ ਵਗੈਰਾ ਵੀ।
ਕੱਪੜੇ ਵੀ ਕਿਸੀ ਵੈਰੀਫਾਈਡ ਸਾਈਟ ਤੇ ਮੰਗਉਣ ਦਾ ਹੇਗਾ ਨਾ।
ਹਾਂ-ਹਾਂ ਜੋ ਵਧੀਆ ਹੈਗੀ ਹੈ ਬਿਲਕੁਲ, ਏਹ ਈਨਸਟਾ- ਈਨਸਟਾ ਗ੍ਰਾਮ ਚੰ ਆਨੰਦੀ ਐ ਨਾ ਰੀ ਇੰਟਾਗ੍ਰਾਮ 'ਤੇ ਅੰ ਜ ਲਿੰਕ ਲੁਕ ਇਹ 'ਚ ਬੇਕਾਰ ਫਰੋਡੀ ਐਪ ਹੈਗੀ ਨਾ ਸਾਰੀ ਹੈ।
ਹਾਂ -ਹਾਂ -ਹਾਂ ਉਹ ਤੇ ਫਰੂਟ ਹੈ, ਉਹ ਪਤਾ ਮੈਨੂੰ।
ਹਜੀ
ਹੋਰ।
ਬਸ। ਤੁਸੀਂ ਕੁਛ ਖ਼ਰੀਦਣਾ ਸੀਕੀ ਵੈਸੇ?
ਹਾਂਜੀ।
ਕੁਛ ਖਰੀਦਣਾ ਸੀ ਵੈਸੇ ਔਨਲਾਈਨ?
ਹਾਂ ਮੈਂ ਸੋਚ ਰਿਹਾ ਸੀ ਕੋਈ ਲੋਰ- ਲੋਅਰ ਟੀ ਸ਼ਰਟ ਲਵਾਂ।
ਹਾਂ, ਉਹ ਵੇਖ ਲੋ ਵੈਸੇ ਨਾ। ਏਨਾਂ 'ਚ ਜਾਂਦਾ ਕੁਝ ਨੀ ਹੈਗਾ। ਇਹ ਵੀ ਥੋੜਾ ਬਹੁਤ ਹੁੰਦਾਏ ਹਾ ਤੇ ਅੱਖੀ ਵੇਖੀਆਂ ੈਸੇ ਮਿਲ ਜਾਂਦਾ ਵਧੀਆ ਹੈਗੇ ਉਹ ਔਫਰ- ਆਫਰ ਚੜ ਹੁੰਦੇ ਨੇ ਮਾਟ- ਮੂਟ ਤੇ
ਹਾਂ ਉਹ ਵੀ ਜਿਵੇਂ ਲਾ ਲਓ ਤੁਸੀਂ ਆ ਜਿਓ ਕਿ ਉਹਦੇ ਚ ਭਰੋਸਾ ਕਰ ਸਕਦੇ ਹਾਂ ਉਹ ਪਤਾ ਮਤਲਬ ਬੜੇ ਟਰਸਟਿੱਡ ਲੋਕ ਨੇ ਉਹਦੇ ਕਸ
ਹਾਂਜੀ- ਹਾਂਜੀ ਹਾਂ ਸਹੀ ਗੱਲ ਹੈ।
ਹਾਂਜੀ- ਹਾਂਜੀ। ਚਲੋ ਠੀਕ ਹੈ ਭਾਜੀ ਫੇਰ। ਓਕੇ, ਸਤ ਸ਼੍ਰੀ ਅਕਾਲ ਸਤ